ਹੈਲੋ, ਹੈਲੋ, ਹੈਲੋ,
ਹੈਲੋ, ਜੀ।
ਸਤਿ ਸ਼੍ਰੀ ਅਕਾਲ, ਜੀ। ਹਾਂਜੀ, ਹਾਂਜੀ।
ਜੀ, ਹੋਰ ਕੀ ਹਾਲ ਚਾਲ ਹੈ, ਹੋਰ ਸਭ, ਠੀਕ ਠਾਕ?
ਵਧੀਆ, ਜੀ, ਤੁਸੀਂ ਦੱਸੋ, ਹਾਂਜੀ। ਵਧੀਆ, ਜੀ।
ਵਧੀਆ ਤੁਸੀਂ ਬਸ।
ਮੈਮ।
ਬਸ, ਕੁਛ ਨੀ ਹੁਨੇ, ਬ੍ਰੇਕ ਫਾਸਟ। ਕਰਕੇ ਹਟੇ ਸੀ, ਮੈਂ ਕਿਹਾ ਚਲੋ ਗੱਲ ਕਰ ਲਈਏ, ਕੀ ਕਰਦੇ ਪਏ ਹੋ ਤੁਸੀਂ?
ਫਿਰ, ਅੱਜ। ਮੈਂ ਵੀ ਬਸ, ਫਰੂਟ ਖਾ ਰਹੀ ਸੀ। ਮੈਂ ਕਿਆ, ਕਰਾਂ ਗੱਲ ਤੁਹਾਡੇ ਨਾਲ।
ਹਾਂ, ਰਜੇ ਸੀ, ਚੌਮਿਨ ਬਣਾਈ ਸੀ।
ਅੱਛਾ ਜੀ, ਰੋਜ਼ ਨਿਊ- ਨਿਊ ਡਿਸ਼ਿਸ ਬਣਾ ਰਹੇ ਹੋ, ਤੁਸੀਂ। ਤਾਂ, ਅੱਛਾ, ਫੇਰ ਘਰੇ ਬਜ਼ਾਰੋਂ ਲਿਆਏ ਹੋਣੇ, ਨੂਡਲਸ ਤਾਂ, ਹਨਾ।
ਹਾਂ ਨੂੰ ਹਾਂ ਨੂਡਲਸ। ਟੋਪ ਦਾ ਪੈਕੇਟ, ਆਉਂਦਾ ਹੈ ਨਾ ਨੂਡਲ ਦਾ।
ਹਾਂ-ਹਾਂ।
ਹਾਂਜੀ, ਉਹੀ, ਯੂਜ ਕੀਤਾ ਸੀ। ਹੁਣ ਕੀਤਾ। ਕੀ, ਪਾਣੀ ਚ ਉਬਾਲ ਲਿਆ। ਪਹਿਲੇ ਪਾਣੀ ਰੱਖਿਆ। ਪਾਣੀ, ਵਿਚ ਹਲਕਾ ਜਿਹਾ ਤੇਲ ਪਾ ਦਿੱਤਾ, ਨਮਕ ਪਾ ਕੇ ਨਾ, ਬੋਇਲ ਕਰ ਲਿਆ।
ਅੱਛਾ ਜੀ,
ਬਾਅਦ, ਉਹਦੇ, ਵਿਚ ਨੋ ਨੂਟਲ ਪਾ ਦਿੱਤੇ, ਉਹਦੇ ਵਿੱਚ ਨਿਊਡਲ ਪਾ ਦਿੱਤੇ।
ਹੂੰ- ਹੂੰ।
ਉਹ ਬਾਲ ਤੇ ਜੀ, ਫੇਰ ਓਨੂੰ ਹਾਂ। ਹਾਂਜੀ ਫੇਰ- ਫੇਰ ਹਾਂ ਫੇਰ ਓ ਓਨੂੰ ਕੀ ਪਿਆਜ ਕੱਟਿਆ, ਸ਼ਿਮਲਾ ਮਿਰਚ ਕੱਟੀ, ਗਾਜਰ ਕੱਟੀ। ਤੀ ਔਰ ਆਜ ਕੱਲ ਨਿਊਟਰੀਅਲ ਵੀ ਬੜੀਆਂ ਆਂਦੀਆਂ ਨਾ ਸੋਇਆ ਬੀਨ ਸੋਇਆ ਜੇੜੀਆ
ਹਾਂਜੀ, ਹਾਂਜੀ।
ਹਾਂ ਓ, ਤੇ ਓ ਤੇ, ਨਾਲ ਕੇਨਾਂ ਦਾ ਆਪਣੇ। ਪਿਆਜ-ਪਿਆਜ ਓ ਓ ਐਈ ਨ ਓ ਜੇੜੇ ਖਰਚ।
ਹੂੰ।
ਪਿਆਜ ਭੁੰਨਿਆ, ਕਦੇ ਨੂਡਲਸ ਪਾ ਕੇ ਵੇਖਿਆ ਜੀ। ਅੱਛੇ ਲੱਗਦੇ ਨੇ, ਹਾਂਜੀ, ਔਰ ਨਾਲ, ਮੈਂ ਹਾਂ, ਮੈਂ ਕਈ ਵਾਰ ਨਾ, ਮੈਂ ਮਟਰ ਵੀ ਪਾ ਲੈਂਦੀ ਹਾਂ। ਉਨਦੇ, ਸਫਲ ਮਟਰ, ਮੌਸਮ ਦੇ ਹਿਸਾਬ ਨਾਲ ਤੇ, ਮਟਰ ਨੇ। ਮਿਲਾਂਗੇ ਮਾਟਰ ਪਾ ਲੈਂਦੇਆਾਂ। ਫੇਰ ਮੈਂ ਕੀ ਕਰਦੀ ਹਾਂ। ਕੜਾਈ ਲਈ, ਕੜਾਈ ਵਿਚ, ਹਾਂ ਕੜਾਈ ਲਈ। ਕੜਾਹੀ ਵਿੱਚ ਪਾਇਆ, ਰਿਫਾਈਡ ਪਾ ਕੇ ਕੀ ਕਰਦੀਆਂ। ਰਿਫਾਇੰਡ, ਪਾ ਕੇ ਪਿਆਜ, ਉਰ, ਸ਼ਿਮਲਾ
ਹੋਰ ਕੀ।
ਮਿਚਨੀ ਹਨਾ, ਹਲਕਾ ਜਿਹਾ ਲਾਲ ਕਰਕੇ, ਫੇਰ ਉਹਦੇ, ਵਿੱਚ। ਰੀਲਾ ਵੀ ਬੜੀਆਂ ਆਂਦੀਆਂ ਮੈ ਛੋਟੀ-ਛੋਟੀ। ਉਹ ਧੋ ਕੇ ਰਾ ਤੇਲ ਵਿੱਚ ਪਾ ਦਿੰਨੀ ਆ ਹਲਕਾ ਜਾ, ਹਲਕਾ ਜਾ ਕੇਓ ਦਾ ਓ ਨੀ ਨਿਕਲ ਜਾਂਦਾ ਹਾਂ, ਤੋਕੇ ਨਾ ਪਾਲੋ ਓਦੇ ਚ ਤੇ ਓ ਥੋੜੀ ਕਰੰਚਲੀ ਹੋ, ਕਰੰਚੀ ਹੋ ਜਾਂ ਵੀਆਂ ਨੇ ਪੂਰੀ ਹੋ ਜਾਂਦੀਆਂ ਨੇ। ਓ ਪਾਈਆਂ ਹਾਂਜੀ ਓ ਪਾਨੇ ਤੋਂ ਬਾਦ ਫੇਰ ਖਾਣੇ ਤੋਂ ਬਾਦ ਮੈਂ ਕੀ ਕੀਤਾ, ਓਦੇ ਚ ਗਾਜਰ ਪਾਈ।
ਅੱਛਾ।
ਫੇਰ ਆਪਣਾ ਹਾਂਜੀ ਗਾਜਰ ਪਾਈ ਗਾਜਰ ਪਾਨ ਥੋੜਾ ਬਣਾਇਆ ਜ ਨਮਕ ਹਲਕਾ ਜਾ ਨਮਕ, ਹਲਕੀ ਜੀ ਮਿਰਚ ਔਰ ਓਦੇ ਇਕ ਨਾ ਟੋਪ ਵਾਲੇ ਸੀ ਕਿ ਮਸਾਲਾ ਵੀ ਆਂਦੈ ਸ਼ੈਦ ਬਣ ਪੈਕੇਟ ਚ। ਵਿਚ ਮਸਾਲਾ ਆਂਦਾ ਐ ਨਾ ਰੱਖਿਆ ਹੋਇਆ ਓਦੇ ਚ, ਇੱਕ ਟੋਪ ਹੁੰਦਾ ਵੱਡਾ ਵਾਲਾ ਓ ਵੱਡਾ ਪੈ ਕਿੰਨੇ ਓ ਦੋ ਤਰਾਂ ਦੇ ਟੋਪ
ਅੱਛ
ਪਾਂਦੇ ਜੀ ਵੱਡਾ ਨੂਡਲਸ ਇਕਦਮ ਲੰਬਾ ਸੇਵੀਆਂ ਦੀ ਤਰਾਂ ਓ ਨੀ।
ਅੱਛਾ ਜੀ।
ਇੱਕ ਆਂਦਾ, ਇੱਕ ਆਂਦਾ ਛੋਟੇ ਪੈਕ ਵਿੱਚ ਓ ਵਾਲਾ ਬਣਾਨੀ ਆ ਮੈਂ। ਹਾਂਜੀ ਇੱਕ ਦੋ ਕਿਸ ਆਂਦੇ ਨੇ ਬਾਜ਼ਾਰ ਵਿਚ ਇੱਕ ਆ ਜੇੜਾ ਵੱਡਾ ਓਦੇ ਥੋੜਾ ਨਾ ਮਾਣ ਜਾਦਾ ਹੁੰਦੀ ਐ ਮਨ ਓਦੇ ਕਦੇ ਵੀ ਤੁਸੀਂ ਪਿਗੋ। ਅਗਰ ਠੰਡਾ ਹੋ ਜਾਂਦੇ ਨੇ ਓ ਵਾਲੇ ਯੂਜ ਨੀ ਕਰਦੀ ਮੈਂ। ਮੈਂ ਓ ਛੋਟਾ ਪੈਕੇਟ ਆ ਦਾ ਮਸਾਲਾ ਵੀ ਆਂਦੈ ਨਾਲ ਮਸਾਲਾ ਵੀ ਥੋੜਾ ਡਾਲਣੇ ਵਾਲਾ ਆਂਦੈ ਓਦੇ ਚ ਹਾਂਜੀ। ਤੇ ਓਨਾਂ ਦਾ ਹਾਂ ਓਨ ਜਾਦਾ ਯੂਜ ਕਰਨੀ ਆ ਹਾਂਜੀ। ਉਸ ਤੋਂ ਬਾਦ ਨਮਕ ਪਾਇਆ ਤੇ ਆਪਣਾ ਅ ਨਮਕ ਮਿਰਚ ਨਮਕ ਕੇ ਤੇ ਮੈਂ ਕੀ ਕਰਦੀ ਹਾਂ ਚੌ ਚੌਮਿਨ ਪਾ ਦਿੰਦੀ ਹਾਂ। ਚੌਮਿਨ ਪਾ ਤੋਂ ਨਾ ਵਿਨੇਗਰ ਹਾਂ ਵਿਨੇਗਰ ਪਾਉਦੇ ਹਾਂ ਔਰ
ਹਾਂਜੀ
ਚੀਲੀ ਔਰ ਸੋਇਆ ਸੌਸ ਚੀਲੀ ਸੌਸ ਔਰ ਸੋਇਆ ਸੌਸ। ਦੋਨੋ ਚੀਜ਼ਾਂ ਪਾ ਕੇ ਨਾ ਅੱਛੀ ਤਰ੍ਹਾਂ ਉਹਨੂੰ ਹਿਲਾ ਲੋੋ।
ਹਾਂਜੀ ਅੱਛਾ।
ਤੁਹਾਡੀ ਤੁਹਾਡੀ ਇੱਛਾ ਹੈ ਅਗਰ ਮਟਰ ਨੀ ਪਾਣੇ ਤਾਂ ਕੋਈ ਜ਼ਰੂਰੀ ਨਹੀਂ ਹੈ। ਅਗਰ ਮਟਰ
ਹਾਂ-ਹਾਂ
ਤੇ ਬੇਟੇ ਨੂੰ ਪਸੰਦ ਐ ਨਾ ਮਟਰ ਇਸ ਕਰਕੇ ਮਟਰ ਪਾਨੇ ਆ ਅਗਰ ਨਈ ਪਾਣੇ ਤਾਂ ਕੋਈ ਜ਼ਰੂਰੀ
ਅੱਛਾ ਜੀ।
ਹਿੱਟ ਵੀ ਨੀ ਪਾਂਦੇ ਕੋਈ ਦਿੱਕਤ ਅਸੀਂ ਕੀ ਫੋਰਮੈਲਿਟੀ ਵਾਸਤੇ ਪ ਪਾਂ ਲੈਨੇ ਖਾ ਲੈਂਦੇ ਮਟਰ ਤਾਂ ਅੱਛਾ ਵੀ ਹੁੰਦਾ ਬੇਟਾ ਖਾਂਦਾ ਵੀ ਐ ਮਟਰ ਕਿਉਂਕਿ ਮੈਂ ਤਾਂ
ਅੱਛਾ ਜੀ ਚਲੋ ਵਧੀਆ।
ਆਪਣਾ ਪਾਓਗੇ ਓਨਾਂ ਓ ਨੈ ਅੱਛਾ ਤੇ ਐਸ ਕਰ ਮੈਂ ਨਾ ਕਾਰ ਬਣਾਨੀ ਆ ਤੇ ਮਟਰ ਪਾ ਦਿੰਨੇ ਆ ਮੁੱਲ ਦੇ ਮਟਰ ਹੈ। ਹਾਂਜੀ ਤੇ ਓਨੂੰ ਫਿਰ
ਤਾਂ ਬਸ ਸ਼ਿਮਲਾ ਮਿਰਚ ਪਿਆਜ ਹੀ ਹੁੰਦੀ ਆ ਘਰ ਚ ਜਰਾ
ਸ਼ਿਮਲ ਵਿੱਚ ਪਿਆਜ ਔਰ ਗਾਜਰ ਇੱਥੇ ਜ਼ਿਆਦਾ ਫੇਵਰੇਟ ਹੁੰਦੀਆਂ ਨੇ ਕਦੇ ਕਦੇ ਨਹੀਂ ਮਿਲਦੀਆਂ ਤੇ ਜੋ ਜ ਸ਼ਿਮਲਾ ਪੈਂਦੇ ਹਾਂ ਉਹਦੇ ਸਭ ਤੋਂ ਜਰੂਰੀ ਹੁੰਦੀ ਹੈ। ਤਿੰਨ ਚੀਜ਼ਾ ਵੀ ਵਿਨੇਗਰ ਸੋਸ ਚਲੀ ਸੋਸ ਇਹ ਜ਼ਰੂਰੀ ਹੁੰਦੀ ਉਹਦੇ ਚ। ਤਿੰਨੋ ਚੀਜ਼ਾਂ ਮ ਪਾ ਦੋ ਨਾ ਮਿਰਚ ਦੀ ਮਟ ਪੈ ਕਿਉਂਕਿ ਇਚਲੀ ਸੋਸ ਵਿੱਚ ਤੇ ਤੁਹਾਨੂੰ ਪਤਾ ਹੀ ਉਹਦੇ ਚ ਮਿਰਚ ਹੁੰਦੀ ਹੈ ਕ ਕਦੇ ਸੇਜਵਾਨ ਸੋ ਵੀ ਪਾ ਦਿੰਦੇ ਨੇਜ ਉਹਦੇ ਨਾਲ ਵੀ ਅੱਛਾ ਲ ਲਾਲਪਾਨ ਨਾ ਹੋ ਜਾਏ ਉਹ ਖਾਣੇ ਦਿ ਪਰ ਇਹ ਚਿਕਨ ਕੋਈ ਸਪਾਈਸੀ ਖਾਂਦਾ ਕੋਈ ਚਿਕਨ ਖਾਂਦਾ ਮਿਲਾ ਲੋੋ ਵਧੀਆ ਆਰਾਮ ਨਾਲ ਬਣ ਜਾਂਦੀ ਸਵੇਰ ਦਾ ਬ੍ਰੇਕਫਾਸਟ ਹੋ ਜਾਂਦਾ। ਹੋਰ ਕੀ ਬੱਚੇ ਕਈ ਵਾਰ ਪਰੌਂਠੇ ਨੀ ਖਾਂਦੇ ਕਈ ਵਾਰ ਐਵੇਂ ਨੀ ਕਰਦੇ।
ਹਾਂ।
ਹਾਂਜੀ ਫਿਰ ਉਹ ਥੋੜ੍ਹਾ ਆ ਜਾਂਦਾ। ਡਿਫਰੈਂਟ ਜੀ ਜੀ ਸਹੀ ਬੋਲਦੇ ਐ। ਬੱਚਿਆਂ ਨੂੰ ਡਿਫਰੈਂਸ ਨਹੀਂ ਚਾਹੀਦੀ ਬਈ ਉਹਨਾ ਨੂੰ ਇਹ ਸਭ ਨੀ ਚਾਹੀਦਾ। ਕਿ ਬਈ ਮੰਮਾ ਪਰੌਂਠਾ ਅਚਾਰ ਕਈ ਹੁੰਦੇ ਨੇ ਕਿ ਅਚਾਰ ਪਰੌਂਠਾ ਖਾ ਕੇ ਖੁਸ਼ ਹੋ ਜਾਂਦੇ ਨੇ ਹਾਂਜੀ ਸਵੇਰੇ ਉਦੇ ਹੀ ਕਹੇਗੇ, ਸਵੇਰੇ ਨਾਸਤਾ ਬਣਾਵਾਂਗੇ।
ਆਜ ਕਾ ਮੈਨਿਊ ਕਿਆ ਹੈ ਮੰਮਾ?
ਹੂੰ, ਹੁੰਦਾ ਹੀ ਆ ਚਾਅ ਕਿਉਂਕਿ ਛੁੱਟੀਆਂ ਨਾ ਚਿਆਂ ਦੀ ਤਾਂ ਕਰਕੇ।
ਹਾਂਜੀ, ਛੁੱਟੀਆਂ ਦਾ ਹੀ ਆਨੰਦ ਲੈ ਰਹੇ ਨੇ ਬੱਚੇ। ਹਾਂਜੀ ਛੁੱਟੀਆਂ ਕਰਕੇ ਹਾਂ। ਬਸ ਔਰ ਤੁਸੀਂ ਕੀ ਬਣਾਇਆ ਸੀ।
ਅੱਜ ਤਾਂ ਬਸ ਆਲੂਆਂ ਦੇ ਪਰੌਂਠੇ ਹੁਣ ਮੰਮਾ ਕਹਿ ਰਹੇ ਨੇ ਵੀ ਰਾਜਮਾਂ ਬਣਾਏ ਗੇ ਦੁਪਹਿਰ ਚ। ਚ ਦੇਖਦੇ ਆ ਲੰਚ ਚ
ਅੱਛਾ ਜੀ ਚਲੋ ਵਧੀਆ ਤੁਸੀਂ ਵੀ ਅੱਛੇ ਚੀਜ਼ ਬਣਾ ਰਹੇ ਹੋ ਕੋਈ।
ਨਾ ਨਾ ਬਸ ਉਹੀ ਕਦੇ ਕਦੇ ਮੰਨ ਜਾ ਕਰ ਜਾਂਦਾ ਹਨਾ ਵੀ ਕੁਛ ਵਧੀਆ ਜਾ ਖਾਈਏ।
ਹਾਂ ਹਾਜੀ ਉਹ ਤੇ ਹੈ ਜੀ
ਹੂੰ ਤਾਂ,
ਹਾਂ ਓ ਸਹੀ ਵੱਲ ਹਾਂ ਉਹ ਕਈ ਵਾਰ ਹੁੰਦਾ ਕਿ ਬਈ ਬੱਚਿਆਂ ਦੇ ਮਨ ਨਾਲ ਨਾਲ ਬਣਾਣਾ ਅੱਛ ਪਰੌਂਠੇ ਵੀ ਵਥੇਰੀ ਹੁੰਦੇ ਤੁਸੀਂ ਕੀ ਫਰਾਈ ਕਰ ਕਿ ਆਲੂ ਦੇ ਪਰੌਂਠੀ ਬਣਾਦੇ ਓ ਕਿ
ਨਹੀਂ ਏਦਾਂ ਹੀ ਬਣਾ ਲੈਂਦੇ ਆ ਅਸੀਂ ਨਾ। ਆਲੂ ਬੁਆਇਲ ਕਰਕੇ।
ਹਾਂਜੀ।
ਨਾ ਉਵੇਂ ਦੇ ਨੀ ਬਣਾਉਂਦੇ ਮੇਰੀ ਮੰਮਾ ਨਾ। ਪਿਆਜ ਕੱਟ ਕੇ ਬਸ ਓਹੀ ਹਰੀ ਮਿਰਚਾਂ। ਤੇ ਆਲੂ ਨੂੰ ਬੋਇਲ ਕਰਕੇ ਫਿਰ ਮੈਸ਼ ਕਰਕੇ ਉਹੀ ਬੇਸ ਮਸਾਲੇ ਜਿਹੇ ਪਾ ਜਾਂਦੇ ਨੇ ਨਮਕ ਮਿਰਚ
ਹਾਂਜੀ ਹਾਂ ਨਹੀਂ। ਸਹੀ ਐ।
ਬਸ ਫਿਰ ਹੂੰ ਉਵੇਂ ਤੇ ਅਸੀਂ ਖਾਧੇ ਨੀ ਕਦੇ। ਫਰਾਈ ਕਰਕੇ ਨਾ ਪੱਤਾ ਕਰਾਂਗੇ ਕਦੇ
ਹਾਂਜੀ ਕੀ ਚੀਜ਼ ਨਹੀਂ ਮੈਂ ਨੀ ਬਣਾਏ ਕਦੇ ਮੈਂ ਵੀ ਜਿਕਨ ਤੁਸੀਂ ਬਣਾਣਾ
ਅੱਛਾ।
ਹਾਂਜੀ, ਹਾਂਜੀ।
ਚਲੋ ਵਧੀਆ।
ਹਾਂਜੀ ਬਹੁਤ
ਹੋਰ ਬਸ ਠੀਕ ਆ ਮੈਂ ਕਿਹਾ ਤੂੰ ਅੱਜ ਕਰਲੀ ਗੱਲ ਕਰਨਾ।
ਆ ਅੱਛਾ ਅੱਛਾ ਅਚਾਰ ਹੋਰ ਦਹੀਂ ਨਾਲ ਖਾਂਦੇ।
ਅੱਜ ਤਾਂ ਦਹੀਂ ਨਾਲ ਖਾਧਦੇ ਨੇ ਆਚਾਰ ਨਾਲ ਨੀ।
ਹਾਂ ਨਹੀਂ ਏ ਲੋਕ ਕਈ ਲੋਕ ਨਾਲ ਖਾਦੇ ਨੇ ਕਈ ਚਾਰ ਕਰਦੇ ਨੇ ਕਿਸੇ ਚਲੋ ਚੱਲ ਨਾਲ ਕਰਕੇ ਪੁੱਛ ਚਲੋ ਵਧੀਆ।
ਹਾਂ ਹਾਂਜੀ ਗਰਮੀਆਂ ਕਰਕੇ ਇਹ ਨਾ ਦਹੀਂ-ਦੁਹੀਂ ਯੂਜ ਕਰ ਲੈਂਦੇ ਨੇ ਬਾਕੀ
ਹਾਂ ਨਹੀਂ ਐ ਗਰਮੀਆ ਚ ਸਹੀ ਐ ਗਰਮੀਆ ਚ ਸਹੀ ਐ ਅੱਛੀ ਹੁੰਦੀ ਹੈ ਹਾਂ ਨਹੀਂ-ਨਹੀਂ ਇੱਕ ਵਾਰੀ ਇਹ ਸਵੇਰੇ ਉੱਠ ਕੇ ਮੋਰਨਿੰਗ ਦੀ ਉਹ ਹੁੰਦੀ ਏ। ਕਿ ਚਲੋ ਮੋਰਨਿੰਗ ਚ ਚਾਹ ਪੀ ਲਇਏ। ਇਸ ਬਾਅਦ ਤੇ ਫਿਰ ਚਾਹ ਪੀਣੇ ਦਾ ਮਨ ਹੀ ਨੀ ਕਰਦਾ। ਹਾਂਜੀ।
ਸਹੀ ਗੱਲ ਆ। ਕਿਉਂਕਿ ਗਰਮੀ ਵਾਲੀ ਹੁੰਦੀ ਆ ਨਾ ਤਾਂ ਕਰਕੇ
ਹਾਂਜੀ ਅੱਛਾ ਤੁਸੀਂ ਇੱਥੇ ਰਹਿ ਸਕੇ
ਓਕੇ।
ਓਕੇ ਬਾਏ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਕਾਲ ਜੀ।
ਤੇ